ਹੈਲੋ।
ਸਤਿ ਸ੍ਰੀ ਅਕਾਲ।
ਹਾਂਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ।
ਹੋਰ, ਠੀਕ ਹੋ, ਵਧੀਆ।
ਵਧੀਆ, ਤੁਸੀਂ ਸੁਣਾਓ?
ਮੈਂ ਵੀ ਵਧੀਆ, ਬਸ ਮੈਂ ਤੁਹਾਨੂੰ ਫੋਨ ਹੀ ਕਰਨ ਲੱਗੀ ਸੀ।
ਕਿਉਂ, ਕੀ ਹੋਇਆ?
ਉਹ ਬੱਚਿਆਂ ਨੇ ਰੌਲਾ ਪਾਇਆ ਦਾ ਉਸ ਦਿਨ ਸੰਡੇ ਨੂੰ ਗਏ ਨੀ ਸੀ। ਪਿਛਲੇ ਸੰਡੇ ਤੁਹਾਡੇ ਘਰ
ਕਹਿ ਰਹੇ ਸੀ ਭੂਆ ਨੇ ਅਹ ਸਾਂਬਰ ਡੋਸਾ ਬਣਾਇਆ ਬੜਾ ਸਵਾਦ।
ਅੱਛਾ ਹਾਂ, ਇੱਥੇ ਵੀ ਬੜੇ ਸਵਾਦ ਨਾਲ ਖਾਧਾ ਸੀ ਉਹਨੇ।
ਤੇ ਹੁਣ ਰੌਲਾ ਪਾਇਆ ਦਾ ਓਹੀ, ਓਹੀ ਬਣਾਓ ਭੂਆ ਨੂੰ ਫੋਨ ਕਰਕੇ ਪੁੱਛੋ।
ਇਹਨੂੰ ਇੱਥੇ ਹੀ ਭੇਜ ਦੋ ਮੈਂ ਬਣਾ ਦਿੰਨੀ ਹਾਂ ਦੁਬਾਰਾ।
ਨਹੀਂ, ਤੁਸੀਂ ਮੈਨੂੰ ਦੱਸੋ ਕਿੰਝ ਬਣਾਈ ਸੀ, ਰੈਸਪੀ ਦੱਸੋ।
ਆਸਾਨ ਏ, ਸਾਂਬਰ, ਡੋਸਾ, ਤੇ ਬੜਾ ਹੀ ਆਸਾਨ, ਏ।
ਅੱਛਾ ਕਿਵੇਂ ਮਤਲਬ, ਸਬਜ਼ੀਆਂ ਪਾਈਆਂ ਦੀਆਂ ਸੀ ਸਾਂਬਰ।
ਹਾਂ, ਸਬਜ਼ੀਆਂ ਤੇ ਪੈਂਦੀਆਂ ਹੀ ਨੇ।
ਮਤਲਬ, ਕਿਹੜੀ ਕਿਹੜੀ ਪਾਈ ਸੀ?
ਨਹੀਂ ਤੁਹਾਡੇ ਕੋਲ, ਤਵਾ ਹੈਗਾ ਏ ਡੋਸਾ ਬਣਾਉਣ ਵਾਲਾ।
ਤਵਾ ਮਤਲਬ ਸਿੰਪਲ ਹੀ, ਹੈਗਾ ਉਸ। ਤਾਂ ਜਿਵੇ, ਹੁੰਦਾ।
ਨਹੀਂ, ਮੋਟਾ ਤਵਾ ਪਿਆ ਤੇ ਹੋਇਆ ਘਰ, ਹੈ ਤੇ ਵੇ, ਤੁਹਾਡੇ ਕੋਲ।
ਹਾਂਜੀ, ਹਾਂਜੀ, ਹਾਂਜੀ ਬਣ ਜਾਏਗਾ।
ਹਾਂ ਉਹੀਉਂ, ਡੋਸਾ ਤਵਾ ਤੇ ਹੈਗਾ, ਉਹ। ਹਾਂ ਸਪੈਸ਼ਲ ਲਿਆਂਦਾ ਸੀ। ਤੁਸੀਂ ਪਤਾ ਕੀ ਕਰੋ ਕੁਛ ਨਹੀਂ ਕਰਨਾ। ਵੈਸੇ ਤੇ ਬਜਾਰੋਂ ਦੀ ਨਾ ਬੈਟਰ ਵੀ ਮਿਲਦਾ ਈ। ਤੁਸੀ ਉਹ ਲਿਆ ਕੇ ਨਾ ਘਾਰ ਥੋੜਾ। ਉਹਨੂੰ ਫੈਂਟ ਕੇ ਬਣਾ ਸਕਦੇ ਹੋ ਲੇਕਿਨ ਅਗਰ ਤੁਸੀਂ। ਆਪਣਾ ਘਰ ਬਣਾਉਣਾ ਏ ਤਾਂ ਸਿੰਪਲ ਏ। ਦਾਲ, ਚਾਵਲ ਲੈਲੋ ਤੁਸੀਂ ਠੀਕ ਏ, ਮੋਟੇ ਵਾਲਾ। ਮੋਟੇ ਵਾਲੇ ਚਾਵਲ ਲੈ ਲਉ ਤੇ ਉੜਦ ਦੀ ਦਾਲ ਵਾਈਟ ਕਲਰ ਵਾਲੀ ਆਉਂਦੀ ਹੈ ਨਾ ਉਹ ਲੈ ਲਉ।
ਅੱਛਾ।
ਅਲੱਗ ਅਲੱਗ ਭੀਓ ਦੇਣਾ ਦੋਨਾਂ ਨੂੰ, ਠੀਕ ਏ।
ਠੀਕ।
ਤੇ ਨਾਲ ਮੇਥਰੇ ਪਾ ਦੇਨਾਂ ਵਿੱਚ।
ਅੱਛਾ, ਤੇ ਭਿਗੋ ਤਾਂ
ਹਾ, ਹਾਂ ਤੇ ਸਵੇਰੇ ਜਿਸ ਵੇਲੇ ਉਠਦੇ ਨਾ ਸਵੇਰੇ। ਪੰਜ, ਛੇ ਵਜੇ ਤੇ ਤੁਸੀਂ ਉਹਨੂੰ ਗ੍ਰਾਇਡ ਕਰਕੇ ਰੱਖ ਦੇਣਾ।
ਅੱਛਾ।
ਠੀਕ ਏ ਅਲੱਗ, ਅਲੱਗ ਹੀ ਗ੍ਰਾਇੰਡ ਕਰਕੇ ਰੱਖ ਦੇਣਾ।
ਅੱਛਾ, ਅੱਛਾ।
ਠੀਕ ਏ, ਤੇ ਜਦੋਂ ਬਣਾਉਣੇ ਤੁਸੀਂ ਸ਼ਾਮੀ ਬਣਾਓਗੇ ਠੀਕ ਏ ਨਾ। ਜਦੋਂ ਤੁਸੀਂ ਸ਼ਾਮੀ ਬਣਾਓਗੇ, ਤਾਂ ਤੱਕ ਦੇਖ ਲੋ ਬੈਟਰ ਆਪੇ ਫੁੱਲ ਜੇਗਾ।
ਅੱਛਾ, ਫੇਰ ਵਧੀਆ ਬਣਨਗੇ ਨਾ।
ਫੇਰ ਸਾਰਿਆਂ ਨੂੰ ਕੱਠਾ ਕਰਕੇ ਨਾ ਦੁਬਾਰਾ ਫੈਂਟ ਲਓ, ਇੱਕ ਵਾਰ ਜ਼ਰੂਰ।
ਤਵੇ ਨੂੰ ਗ੍ਰੀਸ ਕਰਕੇ, ਪਾਣੀ ਦੇ ਛਿੱਟੇ ਮਾਰ ਕੇ, ਤੇ ਕੋਟਨ ਦੇ ਕੱਪੜੇ ਨਾਲ ਭੂੰਜ ਦੇਣਾ ਤਵਾ।
ਅੱਛਾ,
ਪਹਿਲੇ ਜਦੋਂ ਪਾਓਗੇ ਨਾ ਤੁਸੀਂ ਪਹਿਲਾਂ ਬਣਾਓਗੇ, ਤੇ ਥੋੜਾ ਪਾਣਾ ਬੈਟਰ, ਕਿਉਂਕਿ ਨਾ ਚਿਪਕ ਜਾਂਦਾ। ਤੈਂ ਕਈ ਵਾਰੀ
ਹਾਂਜੀ, ਮੇਰੇ ਕੋਲ ਚਿਪਕ ਜਾਂਦੈ, ਨਾ ਮੈਂ ਕਈ ਵਾਰੀ ਜਿਵੇਂ ਵੇਸਣ ਦੇ ਪੂੜੇ ਵਗੈਰਾ ਬਣਾਣੀ ਆਂ, ਤਾਂ ਵੀ ਚਿਪਕ ਜਾਂਦੈ।
ਹਾਂ, ਤੇ ਤੁਸੀਂ ਮੈਂ ਦੱਸ ਰਹੀ ਆਂ ਨਾ, ਮੋਟੇ ਦਾ ਦਹੀਂ ਵਿੱਚ ਪਾ ਦਾ ਕੁਛ। ਉਹ ਨਿਕਲ ਜਾਂਦਾ, ਹਾਂ, ਗੈਸ ਸਿੰਮ ਤੇ ਵੀ ਤੇ ਬਿਲਕੁਲ ਗੈਸ ਸਿਮ ਵੀ ਨਹੀਂ ਹੋਣਾ ਚਾਹੀਦਾ, ਤੇ ਬਿਲਕੁਲ ਤੇਜ਼ ਵੀ ਨਹੀਂ ਹੋਣਾ ਚਾਹੀਦਾ। ਠੀਕ ਨਾ, ਨਾਲ ਨਹੀ ਤੇ ਸੜ ਜਾਂਦਾ ਏ, ਠੀਕ ਏ। ਸਟੱਫਿੰਗ ਵਾਲਾ ਬਣਾਣਾ, ਕਿ ਸਿੰਪਲ ਬਣਾਓਗੇ।
ਸਟੱਫਿੰਗ ਵਾਲਾ ਕਿ ਮਤਲਬ ਕਿਵੇਂ ਤਿਆਰ ਕੀਤਾ ਸੀ।
ਸਟੱਫਿੰਗ ਵਾਲਾ ਆਲੂ ਉਬਾਲ ਲਓ ਤੁਸੀਂ, ਆਲੂ ਦੇ ਪਰੌਂਠੇ ਬਣਾਉਂਦੇ ਆ ਨਾ ਅਸੀਂ। ਸਿੰਪਲ, ਤੁਸੀਂ ਉਹੀ ਆਲੂ ਉਬਾਲ ਕੇ ਰੱਖ ਲਓ ਬਸ। ਜਦੋਂ ਬੈਟਰ ਪਾਓਗੇ ਨਾ, ਥੋੜ੍ਹਾ ਜਾ ਉਹਨੂੰ ਕੋਲੀ ਦੇ ਨਾਲ ਫਿਲਾ ਲੈਣਾ। ਠੀਕ ਏ, ਉਹ ਜਿਹੜੇ ਉਬਲੇ ਹੋਏ ਆਲੂ ਨੇ, ਉਹ ਪਾ ਦੇਣਾ। ਉਹਦੇ ਉਤੇ ਥੋੜਾ ਪਿਆਜ ਪਾ ਕੇ, ਤੇ ਨਮਕ-ਮਿਰਚ ਵਾਲਾ ਮਸਾਲਾ ਪਾ ਦੇਣਾ। ਨਹੀਂ ਤੇ ਸਾਂਬਰ ਮਸਾਲਾ ਆਂਦਾ, ਉਹ ਵੀ ਲੈ ਆਓ ਭਾਵੇਂ। ਕੀ ਕਹਿ ਰਹੇ ਹੋ? ਹੈਲੋ। ਹੈਲੋ।
ਤੁਸੀਂ ਵੀ ਲਗਾਂਦੇ ਓ ਕੜੀ ਪੱਤੇ।
ਆ ਰੀ ਐ ਆਵਾਜ਼। ਹਾਂਜੀ, ਠੀਕ ਏ ਨਾ, ਆਲੂ ਉਬਾਲ ਕੇ ਨਾ ਤੁਸੀਂ ਉਹ ਪਾ ਦੇਣਾ ਉੱਪਰ। ਠੀਕ ਏ। ਹਨਾ, ਤੇ ਫਿਰ ਬਾਅਦ ਚ ਸਾਂਬਰ ਬਣਾਣ ਵਾਸਤੇ ਨਾ
ਸਾਂਬਰ
ਸਾਂਬਰ- ਸਾਂਬਰ ਬੜਾ ਆਸਾਨ ਏ, ਜਿੰਨੀ ਦਾਲ ਤੁਸੀਂ ਬਣਾਂਦੇ ਹੋ ਨਾ ਘਰ
ਹਨਾ, ਓਨੀ ਦਾਲ ਨਾ ਤੁਸੀਂ ਬਣਾ ਲੋ, ਸਿੰਪਲ ਇੱਕ ਵਿਸਲ ਦਵਾ ਲੋ। ਸਾਂਬਲ ਦੀ ਦਾਲ ਦਾ, ਜਿਹੜੀ ਸਬਜ਼ੀਆਂ ਤੁਹਾਨੂੰ ਪਸੰਦ ਐ ਨਾ ਤੇਲ ਪਾਓ, ਥੋੜ੍ਹੀ ਰਾਈ, ਕੜੀ ਪੱਤਾ ਠੀਕ ਏ ਜੀ, ਹਰੀ ਮਿਰਚਾਂ ਤੇ ਜਿੰਨੀ ਸੁ ਤੁਸੀਂ ਪਾਣੀਆਂ ਨੂੰ ਨਾ ਦੋ ਮਿੰਟ ਸਟੋਸ ਕਰ ਲੋ ਸਬਜ਼ੀਆਂ ਨੂੰ, ਠੀਕ ਏ। ਉਹ ਦਾਲ ਵਿਚ ਉਹ ਤੁਹਾਡੀ ਮਰਜ਼ੀ ਏ, ਤੁਸੀਂ ਦਾਲ ਵਿੱਚ ਪਾਣੀ ਏ, ਸਬਜ਼ੀਆਂ ਤੇ ਦਾਲ ਪਾਓਗੇ ਤੁਹਾਡੇ ਉੱਤੇ ਵੇ ਠੀਕ ਏ, ਉਹ ਪਾਣੀ ਵੈਸੇ ਹੀ ਦਾਲ ਚ ਜ਼ਿਆਦਾ ਪਾਣਾ ਚਾਹੀਦਾ ਐ, ਸਾਰੀ ਸਬਜ਼ੀਆਂ ਦਾਲ ਵਿੱਚ ਪਾ ਕੇ ਨਾ, ਤੇ ਉਪਰੋਂ ਥੋੜਾ ਇਮਲੀ ਦਾ ਪਾਣੀ ਪਾ ਦੋ।
ਅੱਛਾ, ਤੇ ਰਾਈਂ ਤੇ ਤੁਹਾਡਾ
ਰਾਈਂ ਤੇ ਅਸੀਂ ਸਬਜ਼ੀਆਂ ਪਾਣ ਲੱਗੇ, ਪਹਿਲਾਂ ਪਾਤੀ ਏ ਨਾ। ਸਾਰਾ ਕੁੱਛ ਸਬਜ਼ੀਆਂ ਦੇ ਵਿੱਚ, ਜਿਵੇਂ ਸਬਜ਼ੀ ਬਣਾਉਂਦੇ ਨਾ ਸਿਰਫ ਕੱਚਾਪਣ ਹਲ ਘਰੇ ਦੂਰ ਹੋਈ ਬਸ, ਤੇ ਉਹਦੇ ਵਿੱਚ ਭੁੰਨ ਲੋ ਤੁਸੀਂ, ਦਾਲ ਵਿੱਚ ਦਾਲ ਵਿੱਚ ਪਾ ਕੇ ਥੋੜ੍ਹੀ ਦੇਰ ਉਹਨੂੰ ਸਟੀਮ ਦਵਾ ਦੋ, ਨਹੀਂ ਤੇ ਆਪੇ ਗਲ ਜਾਂਦੀਆਂ ਨੇ ਦੋ ਮਿੰਟ ਰੱਖੋ, ਕਿਤੇ ਸਾਂਬਰ ਜਿੰਨਾ ਤੁਸੀਂ ਖੱਟਾ ਪਾਉਣਾ ਆਪਣੇ ਹਿਸਾਬ ਨਾਲ ਪਾ ਲਓ।
ਸਹੀ ਮਲੀ ਬਹੁਤ ਹੋ ਰਿ।
ਹਾਂ ਅਸ ਨੇ ਦੇਖ ਵੈਸੇ ਲੱਗਦਾ ਇਹ ਕੰਮ ਬੜਾ ਜ਼ਿਆਦਾ ਪਰ ਆਸਾਨ ਏ।
ਨਾ- ਨਾ ਨੇਗੇ ਬਾਰ ਬਾਰ ਕਹੀ ਜਾ ਰਹੇ ਸੀ ਬੱਚੇ ਵੇ ਪੁੱਛੋ ਭੂਆ ਨੂੰ। ਕੀ ਬਣਾਇਆ ਸੀ ਨਾਲ ਚਟਨੀ ਵੀ ਬਣਾਈ ਹੋਣੀ ਹੈ ਤੁਸੀਂ।
ਚਟਨੀ ਨਹੀਂ ਮੈਂ ਬਣਾਈ ਸੀ। ਹਮ।
ਇੱਕ ਵਾਰੀ ਬਣਾਈ ਤੀ ਸੀ ਤੁਸੀਂ ਨਾਰੀਅਲ ਵਾਲੀ ਉਹ ਕਿੰਜ ਬਣਾਈ ਸੀ।
ਨਾਰੀਅਲ ਵਾਲੀ ਚਟਨੀ ਪਤਾ ਨੀ ਮੈਨੂੰ ਹੁਣ ਧਿਆਨ ਨੀ ਹੈ ਕਿਸ ਤਰ੍ਹਾਂ ਬਣਾਈ ਸੀ।
ਇਡਲੀ ਵਾਲੀ ਇਡਲੀ ਨਾਲ ਬਣਾਈ ਸੀ ਨਾਰੀਅਲ ਤੇ ਮੂੰਫਲੀ ਨਾਲ।
ਮੈਨੂੰ ਨੀ ਧਿਆਨ ਹੈ ਵੀ ਯਾਰ ਉਹ ਦੇ। ਮੈਂ ਤਾਂ ਸਿੰਪਲ ਕਈ ਵਾਰੀ ਨਾ ਟਮਾਟਰ ਤੇ ਥੂਮ ਦੀ ਬਣਾਦੀ ਹਾਂ ਟਮਾਟਰ ਥੂਮ ਤੇ ਮਿਰਚਾਂ ਦੀ ਤੇ ਉਦੇ ਵਿੱਚ ਰਾਈ ਪਾ ਦਿੰਣੀ ਆ ਜਿਹੜੀ ਰੈਡ ਰੈਡ ਮਿਲਦੀ ਹੈ ਨਾ ਉਹ ਤੇ ਉਸ ਤਰ੍ਹਾਂ ਬਣ ਜਾਂਦੀ ਹੈ ਨਾਰੀਅਲ ਞਾਲੀ ਸਾਡੇ ਘਰ ਕੋਈ ਪਸੰਦ ਹੀ ਨਹੀਂ ਕਰਦਾ ਅਸੀਂ ਬਣਾਉਦੇ ਹੀ ਨਹੀਂ ਹਾਂ ਸਪਾਈਸੀ ਚੀਜ਼ ਖਾਣੀ ਪਸੰਦ ਕਰਦੇ ਨੇ ਨਾ ਫੇਰ ਮੈਂ ਸਪਾਈਸੀ ਬਣਾ ਦਿੰਦੀ ਹਾਂ
ਚਲੋ ਮੈਂ ਬਣਾ ਕੇ ਦੇਖ
ਹਾਂ ਨਹੀਂ ਆਸਾਨ ਬਹੁਤ ਆਸਾਨ ਇੱਕ ਦੋਾ ਞਾਰੀ ਬਣਾਓਗੇ ਨਾ ਪਤਾ ਨੀ ਲੱਗਣਾ ਤੁਹਾਨੂੰ ਇੰਨੀ ਸਵਾਦ ਬਣਨੀ ਹੇਗੀ ਹਾਂ ਉਹ ਜਿਹੜਾ ਉਹ ਬੈਟਰ ਹੈ ਨਾ ਜਿਹੜਾ ਬੈਟਰ ਹੈਗਾ ਉਹ। ਤੁਸੀਂ ਉਹਨੂੰ ਨਾ ਥੋੜ੍ਹਾ ਜਿਹਾ ਉਹਦੇ ਵਿੱਚ ਤੜਕਾ ਬਣਾ ਕੇ ਵਿੱਚ ਪਾ ਕੇ ਨਾ। ਤੇ ਉਹਨੂੰ ਇਡਲੀਆਂ ਵਾਲੇ ਉਹਦੇ ਸਟੈਂਡ ਵਿੱਚ ਪਾ ਕੇ ਇਡਲੀ ਵੀ ਬਣਾ ਸਕਦੇ ਹੋ।
ਅੱਛਾ ਹਾਂ ਇਡਲੀ ਨਾਲ ਵੀ ਖਾ ਸਕਦੇ ਸ।
ਹਾਂ ਇਡਲੀ ਡੋਸੇ ਦਾ ਬੈਟਰ ਸੇਮ ਹੀ ਹੁੰਦਾ ਮੋਸਟਲੀ। ਹਾਂ।
ਓ ਮੈਨੀ। ਥੋੜੇ।
ਹਾਂ ਇੰਝ ਕਰ ਲੈਣਾ ਨਾ। ਹੋਰ ਤੁਸੀਂ ਦੱਸੋ।
ਬਸ ਮੈਂ ਮੈਂ ਕਿਹਾ ਇੱਕ ਵਾਰੀ ਪੁੱਛਾ ਫਿਰ ਮੈਂ ਦਾਲ ਵਗੈਰਾ ਭਿਗੋ ਦਾਂਗੀ ਨਾ ਫੇਰ ਰਾਤੀ ਤਕ ਨੂੰ ਬਣਾ ਲਾਂਗੀ
ਤੁਹਾਡੀ ਮੰਮੀ ਵੀ ਤੇ ਵੜੇ ਬਣਾ ਕੇ ਭੇਜਦੀ ਏ ਉਹ ਉਹਦੀ ਕੀ ਰੈਸਪੀ ਹੈਗੀ ਏ
ਉਹ ਵੀ ਦਾਲ ਹੀ ਮੰਮੀ ਪਿਗੋ ਕੇ ਰੱਖਦੇ ਨੇ ਉਹ ਤੇ ਸੀਮਧਲ ਪਹਿਲੇ ਦਾਲ ਪਿਗੋ ਕੇ
ਹਮ ਕਿਹੜੀ ਦਾਲ ਲੈਂਦੇ ਨੇ
ਪਤਾ ਨਹੀਂ ਉਹ ਜਿਹੜੀ ਭਲੇਆ ਦੀ ਹੁੰਦੀ ਨਿ ਵਾਈਟ ਵਈਟ ਦਾਲ
ਅੱਛਾ
ਪਿਗੌ ਕੇ ਰੱਖ ਦਿੰਦੇ ਨੇ
ਅੱਛਾ ਹੂ
ਸਵੇਰੇ ਬਸ ਬ ਤਲ ਦੇਨਦੇ ਨੇ ਉਵੇਂ ਵੀ ਸੁਵਾਦ ਲੱਗਦੇ ਨੇ ਜਾਂ ਤੇ ਫਿਰ ਦਹੀਂ ਚ ਪਾਣੇ ਠੰਡੇ ਪਾਣੀ ਚ ਪਾ ਕੇ ਫੇਰ ਦਈ ਚ ਪਾ ਲੋੋ
ਹੋਲੌ
ਨਾਲ ਇਮਲੀ ਞਾਲੀ ਚਟਨੀ ਬਣਾ ਲਉ
ਤੁਹਾਨੂੰ ਮਿੱਠੀ ਚਟਨੀ ਆਉਂਦੀ ਹੈ ਗੁੜ ਤੇ ਇਮਲੀ ਞਾਲੀ ਆਉਂਦੀ ਬਣਾਉਣੀ
ਹਾਂ ਆਦੀ ਏ
ਦੱਸਣਾ ਕਿਸ ਤਰ੍ਹਾਂ ਬਣਾਉਂਦੇ ਹੋ
ਕਿਹੜੀ ਤੜਕੇ ਵਾਲੀ
ਨਹੀਂ ਜਿਹੜੀ ਗੁੜ ਤੇ ਇਮਲੀ ਞਾਲੀ ਬਣਾਉਂਦੇ ਨੇ ਚਲੋ ਰਹਿਣ ਵੈਸੇ ਖਾਂਦਾ
ਤੁਸੀਂ ਤੁਸੀਂ ਅੱਠ ਨੂੰ ਗਰੀਨ ਸੀ ਨਹੀਂ ਜਦ ਮੈਂ ਤੁਹਾਨੂੰ ਕਹਿੰਦੀ ਪਈ ਸੀ।